ਹੈਲੋ।
ਸਤਿ ਸ਼੍ਰੀ ਕਾਲ ਭੈਣ ਜੀ।
ਹਾਂਜੀ ਸਤਿ ਸ੍ਰੀ ਕਾਲ ਦੀਦੀ। ਹੋਰ ਕਿੱਦਾਂ, ਹਾਂਜੀ ਬਸ ਵਧੀਆ, ਤੁਸੀਂ ਸੁਣਾਓ? ਮੈਂ ਬਸ ਜੌਬ ਤੇ ਆ ਕੇ ਬੈਠੀ ਆ ਹਲੇ।
ਜ਼ਰਾ ਉੱਚਾ ਬੋਲੋ।
ਅੱਛਾ ਅਵਾਜ਼ ਨੀ ਆਉਂਦੀ ਪਈ, ਅਵਾਜ਼ ਘੱਟ ਆ ਰੀ ਆ?
ਹਾਂ, ਥੋੜਾ ਉੱਚਾ ਬੋਲੋ।
ਅੱਛਾ ਜੀ ਮੈਂ ਬਸ ਹੁਣੇ ਜੌਬ ਤੇ ਆਈ ਸੀ।
ਅੱਛਾ, ਫੇਰ ਅਹ ਰੋਟੀ-ਪਾਣੀ ਬਣ ਗਿਆ?
ਹਾਂਜੀ ਓ ਤੇ ਸਵੇਰੇ ਈ ਰੋਟੀ-ਪਾਣੀ ਬਣਾ ਕੇ ਖਾ ਕੇ ਨਾਸ਼ ਤਾਂ ਬੱਚਿਆਂ ਨੂੰ ਦੇਖ ਕੇ ਤੇ ਫਿਰ ਨਿਕਲਦੇ ਆਂ, ਗਿਆਰਾਂ ਵਜੇ ਦੀ ਟਾਈਮਿੰਗ ਹੈਗੀ ਆ। ਤੇ ਬਸ ਇਥੇ ਆ ਜਾਈਦਾ। ਹੁਣ ਸਾਰਾ ਦਿਨ ਇੱਥੇ, ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਸੀ?
ਤੁਹਾਡੇ
ਮੇਰੀ ਮੈਰਿਜ ਨੂੰ ਵੀਹ ਸਾਲ ਹੋ ਗਏ ਨੇ।
ਵੀਹ ਅੱਛਾ।
ਹਾਂ ਜੀ।
ਪੁਰਾਣੇ ਯਾਦਾਂ ਆਉਂਦੇ ਹੋਣੇ ਵੀਹ ਸਾਲ ਤੋਂ ਪਹਿਲੇ ਵਾਲੇ।
ਹਾਂ ਉਹ ਤੇ ਬਹੁਤ ਅੱਛਾ ਸੀਗਾ ਟਾਈਮ, ਬਚਪਨ ਹੁਣ ਤੇ ਬਸ। ਟੈਂਸ਼ਨਾਂ ਹੀ ਟੈਂਸ਼ਨਾਂ ਨੇ ਜ਼ਿੰਦਗੀ 'ਚ।
ਹਾਂ ਵਿਆਹ ਤੋਂ ਬਾਅਦ ਤਾਂ ਟੈਂਸ਼ਨ ਹੀ ਆ ਜਾਂਦੀ, ਬੱਚਿਆਂ ਦੀ ਟੈਨਸ਼ਨ ਘਰ ਵਾਰ ਦੀ ਟੈਸ਼ਨ।
ਰਿਸਪੋਂਸੀਬਿਲਟੀ ਜ਼ਿੰਮੇਦਾਰੀਆਂ ਇੰਨੀਆਂ ਨੇ ਕਿ ਬਸ ਉਹਦੇ ਤੋਂ ਭੱਜ ਹੀ ਨਹੀਂ ਸਕਦੇ, ਤਾਂਹੀ ਤੇ ਇਨਾ ਫਿਰ ਭੱਜ ਦੌੜ ਹੈਗੀ ਏ, ਸਵੇਰੇ ਕੰਮ ਕਰੋ- ਕਰੋ, ਫੇਰ ਇੱਥੇ ਆ ਜਾਓ, ਇੱਥੇ ਸਾਰਾ ਕਰੋ, ਜਾ ਕੇ ਫੇਰ ਘਰ ਦਾ ਨਿਬੇੜੋ। ਬੜਾ ਹੀ ਔਖਾ, ਪਹਿਲੇ ਚੀ ਜਾਂ ਸਹੀ ਸੀ, ਵਧੀਆ ਸੀ, ਕੋਈ ਟੈਨਸ਼ਨ ਨਹੀਂ ਹੈ ਖਾਣ ਨੂੰ ਮਿਲ ਜਾਣਾ ਪੀਣ ਨੂੰ ਮਿਲ ਜਾਣਾ ਬਸ ਜੀ। ਖੇਡੋ, ਕੁੱਦੋ, ਬਸ ਐਸ਼ ਕਰੋ।
ਹਾਂਜੀ ਓਹੀ ਨਾ ਹਾਂ। ਪਹਿਲਾਂ ਤਾਂ ਡਿਪ੍ਰੈਸ਼ਨ ਦਾ ਪਤਾ ਨੀ ਸੀ, ਬੀਪੀ ਦਾ ਪਤਾ ਨਹੀਂ ਸੀ। ਹੁਣ ਵਿਆਹ ਤੋਂ ਬਾਅਦ ਸਾਰੇ ਬਿਮਾਰੀਆਂ ਦਾ ਪਤਾ ਲੱਗਦਾ, ਹਮ ਉਹੀ ਨਾ।
ਵੀ ਇਨਾ -ਇਨਾ ਪੁੱਟਣ ਤੋਂ ਪਹਿਲੇ ਕਿੱਦਾਂ ਹੋ ਜਾਂਦਾ ਹੈ, ਪਹਿਲੇ ਤੇ ਇੰਨਾ- ਇੰਨਾ ਦੀ ਖਾਂਦੇ ਸੀ, ਤਾਂ ਵੀ ਕੁਛ ਨੀ ਹੁੰਦਾ।
ਪਹਿਲੇ ਮਾਂ ਬਾਪ ਤੋਂ ਬਿਨਾਂ ਪੁਛੇ ਕਦੇ ਸਹੇਲੀ ਦੇ ਘਰੇ ਚਲੇ ਜਾਓ, ਕਦੇ ਨਾਲ ਵਾਲੇ ਦੇ ਘਰੇ ਚਲੇ ਜਾਓ। ਮਾਂ ਬਾਪ ਦੀ ਰੋਕ ਟੋਕ ਨਹੀਂ, ਹੁਣ ਅ ਘਰ ਵਾਲਾ ਕੁੱਝ ਨਾ ਕੁਛ ਬੋਲ ਨਾ ਦੇਵੇ, ਬੱਚੇ ਕੁੱਛ ਬੋਲ ਨਾ ਜਾਵੇ, ਸੱਸ ਸਹੁਰੇ ਨਾਲ ਕੁੱਛ ਬੋਲ ਦੇਵੇ, ਉਹਦੇ ਕਰਕੇ ਅ ਜ ਲੇਡੀਜ਼ ਦੀ ਜ਼ਿੰਦਗੀ ਅੰਦਰ ਦੇ ਅੰਦਰ ਜਾਈ ਜਾਂਦੀ ਆ।
ਓਹੀ -ਉਹੀ ਨਹੀਂ ਕੋਈ ਨਾ ਵੀ ਰੋਕੇ ਫਿਰ ਵੀ ਆਪ ਨੂੰ ਹੀ ਰਹਿੰਦਾ ਇੰਨੇ- ਇੰਨੇ ਕੰਮ ਨੇ। ਟਾਈਮ ਹੀ ਨਹੀਂ ਮਿਲ ਪਾਂਦਾ, ਇੰਨੇ ਜ਼ਿਆਦਾ ਕੰਮ ਹੈਗੇ ਨੇ ਕਿ ਟਾਈਮ ਹੀ ਨਹੀਂ ਮਿਲ ਪਾਂਦਾ। ਆਪੇ ਟਾਈਮ ਨਹੀਂ ਮਿਲ ਪਾਂਦਾ, ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ।
ਹੈਲੋ।
ਹੈਲੋ, ਹਾਂਜੀ। ਹੈਲੋ, ਆਵਾਜ਼ ਆਔਦੀ ਪਈ ਹੈ ਨਾ।
ਹਾਂਜੀ- ਹਾਂਜੀ!
ਮੈਂ ਕਹਿਦੀ ਸੀਗੀ ਹੁਣ ਟਾਈਮ ਉਹ ਹੋ ਨ ਪਾਉਂਦਾ ਹੈ।
ਹਮ।
ਤਾਂਹੀ ਹੁਣ ਉਹ -ਉਹ ਚੀਜ਼ਾਂ ਰਹਿ ਹੀ ਨਹੀਂ ਗਈਆਂ ਨੇ ਪਹਿਲੇ ਖੇਡਣਾ, ਕੁਦਣਾ। ਇੰਨੀ ਵੱਡੀ -ਵੱਡੀ ਫੈਮਲੀਆਂ ਆਉਂਦੀਆਂ ਸੀ ਟਾਈਮ ਪਤਾ ਹੀ ਨਹੀਂ ਲੱਗਦਾ ਸੀ ਕਿੱਦਾਂ ਨਿਕਲ ਜਾਂਦਾ ਸੀ।
ਹਾਂਜੀ।
ਸਾਰਿਆਂ ਨੇ ਇਕੱਠੇ ਬਹਿਣਾ।
ਹਮ ਕਿਸੇ ਨਾਲ ਨਾ ਮੇਰੀ ਕੋਲ ਚੱਲਦੀ ਸੀ ਰਿਸ਼ਤੇਦਾਰਾਂ ਵਿੱਚ ਉਹੀ ਪੁਰਾਣੀਆਂ ਅਸੀਂ ਗੱਲਾਂ ਕਰਦੇ ਸੀ। ਅਹ ਕਾਲਜ ਦਾ ਸਕੂਲ ਦਾ ਕੀ ਫ਼ਰਕ ਆ, ਉਹ ਕਹਿੰਦੇ ਕਾਲਜ ਦੇ ਕਾਲਜ ਨੀ ਵਧੀਆ ਲੱਗਦਾ ਮਲਬ ਸਕੂਲ ਦੇ ਟੈਮ ਤੇ ਬੋਤ ਮਜ਼ਾ ਮਸਤੀ ਕਰਦੇ ਸੀ।
ਅਪਨੀ-ਅਪਨੀ ਏਜ ਦਾ ਦੇਖੋ ਹਰ ਏਜ ਚ ਮਜ਼ਾ ਹੀ ਹੁੰਦਾ ਜਦੋਂ ਅਸੀਂ ਕੋਲਜ ਚ ਸੀਗੇ ਸੋਚਦੇ ਸੀਗੇ ਕਿ ਵਿਆਹ ਹੋ ਜਾਵੇ ਹੁਣ ਵਿਆਹ ਹੋ ਗਏ ਤੇ ਹੁਣ ਲੱਗਦਾ ਨਈ ਉਹ ਬਚ ਪਨ ਈ ਵਧੀਆ ਸੀਗਾ ਬੜਾ ਵਧੀਆ ਸੀ ਬਚ ਪਨ ਕੋਈ ਟੈਸ਼ਨ ਨੀ ਸੀ ਬਸ ਖਾਣਾ-ਪੀਣਾ, ਖੇਡਣਾ-ਕੁੱਦਣਾ ਬਸ। ਹੋਰ ਕੋਈ ਟੈਂਸ਼ਨ ਨੀ ਇੱਕ ਪੜ੍ਹਾਈ-ਪੜ੍ਹਾਈ ਕਰ
ਆਹ ਜ਼ਿੰਦਗੀ ਦਿਖਾ ਦੇਖੀ ਜਾ ਮਿਲੀ ਜਾਂਦੀ ਹੈ ਦੇਖਨ ਨੂੰ।
ਉਹੀ-ਉਹੀ ਲੇਕਿਨ ਨਈ ਪੈਲੇ ਵਰਗਾ ਸਕੂਨ ਤਾ ਹੁਣ ਨਈ ਐ।
ਹੂੰ
ਔਰ ਈ ਕਾਸ਼ ਉਹੀ ਵਾਪਸ ਆਂਦਾ ਤੇ ਉੱਥੇ ਜਾ ਕੇ ਅਸੀਂ ਫਿਰ ਤੋਂ ਉਹੀ ਚੀਜ਼ਾਂ ਦੇਖ ਸਕਦੇ। ਹੋਰ ਤੁਹਾਡੇ ਵਿਆਹ ਨੂੰ ਕਿਨੀਂ ਟੈਮ ਹਾਂਜੀ ਬੱਚਿਆਂ ਨੂੰ ਬੇਟਾ ਵੱਡਾ ਆਪੇ ਪੜ੍ਹ ਲੈਂਦਾ ਹੈ ਬੇਟੀ ਛੋਟੀ ਐ ਓ ਵੇਖਣਾ ਪੈਂਦਾ ਥੋੜਾ ਬੋਤਾ।
ਵਧੀਆ ਏ ਬਾਰ ਵੀ ਆਪਾਂ ਪੈਸੇ ਫਾਲਤੂ ਲਗਾ ਦਿੰਦੇ। ਪੜਾਨਾ ਹੈ ਨੀ ਉਹਨਾਂ ਨੇ ਕੁੱਝ ਘੰਟਾ ਦੋ ਘੰਟੇ ਲਗਾ ਕੇ ਜੋ ਬੰਦਾ ਮਾਂ ਬਾਪ ਪੜ੍ਹੇ ਲਿਖੇ ਹੋਵੇ ਨਾ ਫਿਰ ਉਹਨਾਂ ਨੂੰ ਤਾਂ ਬੱਚਿਆਂ ਨੂੰ ਆਪ ਹੀ ਪੜ੍ਹਾਨਾ ਚਾਈਦਾ।
ਨਈ ਕੋਚਿੰਗ ਭੇਜਣ ਦਾ ਕੋਈ ਫਾਇਦਾ ਹੀ ਨੀ ਹੈ ਨਾ ਉਹ ਪੜ੍ਹਾਣਾ ਜਦ ਤੱਕ ਦੇਖੋ ਆਪ ਨੀ ਦੇਖੋਗੇ ਬੱਚਿਆਂ ਨੂੰ ਤਦ ਤੱਕ ਨੀ ਬੱਚੇ ਕਰਦੇ ਜਿੰਨਾ ਮਰਜ਼ੀ ਤੁਸੀਂ ਟਿਊਸ਼ ਨਾ ਲਗਵਾ ਲੋ ਦੇਖਣਾ ਤੇ ਆਪੇ ਈ ਪੈਂਦਾ।
ਹੂੰ
ਮੈਂ ਤੇ ਨੀ ਲਾਈ ਹੁਣ ਆਪੇ ਹੀ ਥੋੜਾ ਬੋਤਾ ਪੇ ਕਰਦੀ ਐ ਥੋੜ੍ਹਾ ਬੋਤ ਮੈਂ ਦੇਖ ਲੈਨੀ ਆ ਬਸ ਜਾਦਾ ਨੀ ਟਿਊਸ਼ਨਾਂ ਦੇ ਚੱਕਰ ਚ ਬਣਦਾ।
ਹਾਂਜੀ ਜੋ ਪੈਸੇ ਬੱਚੇ ਤੇ ਲਾਂਦੇ ਟਿਊਸ਼ਨਾਂ ਤੇ ਓਈ ਪੈਸੇ ਦੇ ਆਪਣੇ ਬੈਂਕ ਬੈਲੇੈਂਸ ਤੇ ਬੈਂਕ ਤੇ ਜਮਾ ਕਰਲੋ।
ਫੀਸਾਂ ਕੇਹੜੀਆਂ ਘੱਟ ਨੇ ਸਕੂਲ ਦੀ ਪੈਲੇ ਏਨੀ ਫੀਸ ਭਰੋ ਫੇਰ ਟਿਊਸ਼ਨ ਦੀ ਏਨੀ ਫੀਸ ਭਰੋ ਓਦਾ ਕੋਈ ਲੋਜਿਕ ਹੀ ਨੀ ਹੈਗਾ ਨਾ। ਉਹੀ ਫੇਦਾ ਹੀ ਨੀ ਔ ਤੇ ਧ ਧੰਦਾ ਬਣਾ ਲਿਆ ਕਿ ਇੱਕ ਬਈ ਟਿਊਸ਼ਨ ਪੜ੍ਹਾਓ ਟਿਊਸ਼ਨ ਪੜ੍ਹਾਓ ਬੱਚਿਆਂ ਨੂੰ ਲੇਕਿਨ ਸਈ ਗੱਲ ਤੇ ਇਹ ਏ ਕਿ ਕਿ ਬੱਚੇ ਜਦ ਤੱਕ ਆਪ ਨੀ ਪੜ੍ਹਦੇ ਤਦ ਤੱਕ ਚੀਜ਼ਾਂ ਨੀ ਉਹਨਾਂ ਨੂੰ ਸਮਝ ਆਂਦੀਆ। ਟਿਊਸ਼ਨ ਚ ਵੀ ਕੀ ਐ। ਚਾਰ ਜਣਿਆਂ ਦੇ ਵਿੱਚ ਬੈਠ ਕੇ ਮੈਡਮ ਨੇ ਦੱਸ ਦੇਣਾ ਉਨੇ ਆਪਣਾ ਕੰਮ ਖ਼ਤਮ ਕਰ ਦੇਣਾ ਤੁਸੀਂ ਪੜ੍ਹੋ ਨਾ ਪੜ੍ਹੋ।
ਹੂੰ
ਹੋਰ ਤੁਹਾਡੇ ਕਿੰਨੇ ਬੱਚੇ ਨੇ?
ਏਕ ਬੇਟਾ ਬਾਰਵੀਂ ਪੜ੍ਹਕੇ ਹਟਿਆ ਹੁਣ ਉਹਦੀ ਐਡਮਿਸ਼ਨ ਕਰਵਾਨੀ ਐ ਅਸੀ ਫੋਰਨ ਦੇ ਫੋਰਨ ਬਾਰੇ ਸੋਚਦੀ ਪਈ ਐ ਕੱਲ ਗਈ ਸੀ ਮੈਂ ਫੋਰਨ ਦੇ ਬਾਰੇ ਪੁੱਛਣ ਆਸਤੇ ਏਜੰਟ ਕੋਲ।
ਅੱਛਾ ਜੀ।
ਤੁਹਾਨੂੰ ਪਤਾ ਹੀ ਐ ਪੰਜਾਬ ਵਿੱਚ ਅਹ ਫੋਰਨ ਬੋਤ ਜਾਂਦੇ ਪਏ ਲੋਕ।
ਅੱਛਾ ਕੇੜੀ-ਕੇੜੀ ਕੰਟਰੀ?
ਅ ਇੰਗਲੈਂਡ ਦੇ ਬਾਰੇ ਸੋਚਿਆ ਹੋਇਆ ਮੈਨੇ।
ਅੱਛਾ ਤੇ ਫੇਰ ਪੈਸਾ ਤੇ ਬਥੇਰਾ ਲੱਗ ਰਿਆ ਹੋਣਾ।
ਹਾਂ ਉਈ ਬੋਤ ਪੈਸਾ ਵੀਹ ਲੱਖ ਕਿੱਥੋਂ ਲੈ ਕੇ ਆਈਏ।
ਵੀਹ ਲੱਖ ਰੁਪਇਆ ਦੱਸੋ ਵੀਹ ਲੱਖ ਐ ਸਿਰਫ ਭੇਜਨ-ਭੇਜਨ ਦਾ।
ਹਾਂ ਸਾਰਾ ਖਰਚਾ ਟੋਟਲ ਉੱਥੇ ਦੀ ਫੀਸ ਫੇਰ ਮੈਂ ਉੱਥੇ ਦੀ ਫੀਸ ਬਹੁਤ ਮੈ ਬਹੁਤ ਹਾਏ ਫਾਈ ਆ ਵ ਵੱਧ ਆ ਫੀਸ ਬਹੁਤ ਅਹ ਉੱਨੀ-ਉੱਨੀ ਲੱਖ ਦਾ ਫੀਸ ਹੀ ਆ ਸਾਲ ਦੀ
ਅੱਛਾ ਤਾਂ ਇੱਕ ਲੱਖ ਰੁਪਇਆ ਉੱਥੇ ਜਾਣ ਦਾ ਲੱਗ ਰਿਹਾ ਤੇ ਉੱਨੀ ਲੱਖ ਰੁਪਇਆ ਫੀਸ ਤੇ ਕਰਾਣਾ ਕੀ ਆ ਉੱਥੇ ਜਾ ਕੇ
ਜੇ ਸਾਲ ਵੀ ਸਾਲ ਦੀ ਫੀਸ ਭਰ ਕੇ ਜੇ ਭੇਜਣਾ ਐ ਤਾਂ ਚੌਵੀ, ਪੱਚੀ ਲੱਖ ਲੱਗਦਾ ਏ। ਜੇ ਅੱਠ, ਨੌ ਮਹੀਨੇ ਦਾ ਭੇਜਦਾ ਤਾਂ ਫੀਸ ਫੇਰ ਉਹ ਵੀਹ ਲੱਖ ਲੱਗਦਾ ਏ
ਵੀਹ ਲੱਖ ਦੱਸੋ ਮੂੰਹ ਦੀ ਗੱਲ ਹੈਗੀ ਐ
ਉਹੀ ਨਾ ਬੈਂਕ ਬੈਂਕ ਲੋਨ ਵੀ ਨੀ ਦੇਂਦੀ ਨਾ ਐਹ ਗਰੀਬਾਂ ਨੂੰ ਅਮੀਰਾਂ ਨੂੰ ਦੇ ਦਿੰਦੇ ਜ਼ਮੀਨਾਂ ਵਾਲੇ ਨੂੰ ਪਰੂਫ਼ ਪਾਲਦੇ ਰਜਿਸਟਰੀ ਮੰਗਦੇ ਫੇਰ ਜਮੀ ਅਹ ਸਰਕਾਰੀ ਨੌਕਰੀ ਵਾਲੇ ਨੂੰ ਵੀ ਦੇ ਦੇ ਉਹ ਲੋਨ, ਸਰਕਾਰੀ ਨੌਕਰੀ ਵਾਲੇ ਦੇ
ਨੂੰ ਵੀ ਤੇ ਹਾਂ ਉਹੀ ਤੇ ਉਹਨਾਂ ਨੂੰ ਵੀ ਜਿੱਥੋਂ ਮਿਲਣ ਦੀ ਆਸ ਹੁੰਦੀ ਐ ਨਾ ਇਹ ਸੋਚਦਾ ਨਾ ਫਸ ਨਾ ਜਾਣ ਸਾਡੇ ਪੈਸੇ, ਲੇਕਿਨ ਹੁਣ ਗਰੀਬ ਬੰਦਾ ਕੀ ਕਰੇ ਬਈ ਅਮੀਰ ਨੂੰ ਵੀ ਤੁਸੀਂ ਵੱਧਾਈ ਜਾ ਰਹੇ ਹੋ ਗਰੀਬ ਕੀ ਕਰੇ, ਇਹਨਾਂ ਨੇ ਤਾਂ ਬੱਚੇ ਪੜਾ
ਸਟੱਡੀ ਲੋਨ ਵੀ ਬਹੁਤ ਘੱਟ ਦਿੰਦੇ ਅਸੀਂ ਆਈ ਸਟੱਡੀ ਵਿੱਚ ਵੀ ਪੁੱਛ ਕੇ ਆਏ ਸੀ ਲੋਨ ਅਹ
ਹਾਂ ਸਟੱਡੀ ਲੋਨ ਵਾਸਤੇ ਪਤਾ ਕਰ ਸਕਦੇ ਹੋ ਤੁਸੀਂ, ਕਿੰਨਾ ਬੋਲ ਰਹੇ ਨੇ
ਅ ਅਹ ਕਹਿੰਦੇ ਟੋਟਲ ਸੱਤ ਲੱਖ ਮਿਲਣਾ ਸੱਤ ਲੱਖ ਵਿੱਚ ਤੁਹਾਨੂੰ ਕਹਿੰਦੇ ਚਾਰ ਲੱਖ ਪਹਿਲੇ ਮਿਲਣਾ ਤਿੰਨ ਤਿੰਨ ਪਚੱਤਰ ਬਾਕੀ ਇ ਕ ਸਾਲ ਬਾਦ ਮਿਲਣਾ, ਤਿੰਨ ਪਚੱਤਰ ਨਾਲ ਵੀ ਕੋਈ ਫਾਇਦਾ ਤਾਂ ਹੋਣਾ ਹਾਂਜੀ
ਬੱਚੇ ਦੇ ਕਿੰਨੇ ਪਰਸੈਂਟ ਮਾਰਕਸ ਆਏ ਸੀ
ਉਹਨੂੰ ਸੱਠ ਆਏ ਸੀ
ਹਾਂ ਤੇ ਉਹ ਪਰਸੈਂਟੇਜ ਦੇ ਉੱਤੇ ਵੀ ਦਿੰਦੇ ਨੇ ਲੋਨ, ਐਹ ਵੀ ਗੱਲ ਹੈਗੀ ਐ ਹਾਂ ਮੇਰੀ ਵੀ ਇੱਕ ਫਰੈਂਡ ਦਾ ਬੇਟਾ ਐ ਨਾ ਉਹਨੇ ਵੀ ਲੋਨ ਕੀਤਾ ਤੇ ਉਹਦੇ ਏਟੀ ਫਾਈਵ ਪਰਸੈਂਟ ਆਏ ਤੇ ਉਹਦਾ ਫਟਾਫਟ ਹੋ ਗਿਆ, ਹੂੰ, ਹਾਂਜੀ ਮੈਨੂੰ ਪੂਰਾ ਨੀ ਮੈਂ ਪੁੱਛਿ ਆ ਕਹਿ ਰਹੀ ਸੀ ਮੈਂ ਲੋਨ ਵਾਸਤੇ ਅਪਲਾਈ ਕੀਤਾ ਹੋਇਆ ਤੇ ਉਹਨੇ ਤੇ
ਹੂੰ, ਹੁਣ ਜਿਵੇਂ ਬੈਂਕ ਦਾ ਤਾਂ ਲੋਨ ਚੱਲ ਵਧੀਆ ਹੁੰਦਾ ਘੱਟ ਅ ਉਹ ਆ ਵਿਆਜ
ਹਾਂ ਸਟੱਡੀ ਲੋਨ ਇੰਨਾ ਜ਼ਿਆਦਾ ਮਹਿੰਗਾ ਤੇ ਨੀਂ ਹੁੰਦਾ ਬਟ ਏਹ ਕਿ ਬਈ ਲੋਨ ਤੇ ਲੋਨ ਹੀ ਐ। ਪੈਸਾ ਤੇ ਦੇਣਾ ਹੀ ਐ, ਤੇ ਕਿੱਦਾਂ ਜਮੀਨ ਜਮੂਨ ਹੈਗੀ ਤੁਹਾਡੇ ਕੋਲ
ਜ਼ਮੀਨ ਨਹੀਂ ਨਾ ਘਰ ਆ ਮਕਾਨ ਆ ਮਕਾਨ ਵੀ ਮ ਰਜਿਸਟਰ ਵਾਲਿਆਂ ਨੂੰ ਦੇ ਦਿੰਦੇ
ਅੱਛਾ ਰਜਿਸਟਰੀ ਵਾਲਿਆਂ ਨੂੰ ਹਾਂ ਬੜੇ ਪ੍ਰੋਸੈਸ ਲੰਬਾ ਰਹਿੰਦਾ ਬੈਂਕਾਂ ਦਾ ਵੀ ਇਹ ਲਿਆਓ ਇਹ ਲਿਆਓ ਕਾਗਜ਼ ਐਹ ਕਾਗਜ਼ ਉਹਨਾਂ ਦਾ ਬੰਦਾ ਭੱਜ ਭੱਜ ਕੇ ਦੁਖੀ ਹੋ ਜਾਵੇ ਐਹ ਕਾਗਜ਼ ਲੈ ਆਓ ਕਾਗਜ਼ ਲੈ ਆਓ ਦੁਖੀ ਤਾਂ ਖ਼ੈਰ ਬੜਾ ਕਰਦੇ ਐ ਤੇ ਹੋਰ ਕਿਸੇ ਕੰਟਰੀ ਦਾ ਦੇਖਲੋ ਕੀ ਪਤਾ ਥੋੜਾ ਸਸ
ਹਾਂ ਉਹੀ ਸੋਚਦੇ ਪਏ ਹੁਣ ਕਿ ਘੱਟ ਪੈਸੇ ਵਿੱਚ ਆ ਅਹ ਅੱਠ, ਦਸ ਲੱਖ ਵਿੱਚ ਕੋਈ ਸਾਈਪੇਸ ਵੀ ਦੇਖਦੇ ਪਏ ਆ ਅਸੀਂ ਸਾਈਪ੍ਰੇਸ ਵੀ ਦੇਖ ਦੇ ਪਏ
ਹਾਂ ਦੇਖ ਲੋ ਦੂਜੀ ਬਥੇਰੀ ਕੰਟਰੀਆਂ ਨੇ ਉੱਧਰ ਦਾ ਦੇਖ ਲੋ
ਬੱਚਾ ਦੋ ਸਾਲ ਇੱਕ ਕੰਟਰੀ ਵਿੱਚ ਜਾ ਕੇ ਪੈਸਾ ਕਮਾ ਕੇ ਵੱਡੀ ਕੰਟਰੀ ਵਿੱਚ ਜਾ ਸਕਦੇ ਆਂ।
ਓ ਤੇ ਫਿਰ ਦੇਖੋ ਅ ਓ ਖੁੱਲ ਜਾਂਦਾ ਰਸਤਾ ਖੁੱਲਨਾ ਚਾਈਦਾ ਇੱਕ ਵਾਰੀ ਖੁੱਲਜਾ ਤੇ ਫਿਰ ਬੰਦਾ ਬਾਰ ਬਾਰ ਈ ਰੈਂਦਾ ਆਪਨਾ, ਸਮਝ ਵੀ ਆ ਜਾਂਦੀ ਕਿਤਰਾਂ ਕਰਨਾ ਕਿਤਰਾਂ ਨਈਂ ਕਰਨਾ।
ਹੂੰ, ਹੁਨ ਜਿਸਰਾ ਬਾਰਵੀਂ ਚਾ ਹਜੇ ਬੇਸ ਅ ਹਜੇ ਚਰ ਘੱਟ-ਘੱਟ ਉਮਰ ਵਿੱਚ ਵਦੀਆ ਹੋ ਜਾਨਾ ਬੇਸ।
ਤੇ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਲੱਗ ਰਿਆ ਹੋਨਾ ਹੈਨਾ।
ਹਾਂਜੀ ਵੀਜਾ ਤਾਂ ਲੱਗਦਾ ਪਿਆ।
ਏਜੰਟ-ਏਜੰਟ ਵੀ ਤੇ ਕਾਫੀ ਹੁ ਮੂੰਹ ਖੋਲਦੇ ਨੇ ਓਈ ਵੀ ਓਈ ਕੈ ਕੋਈ ਤੁਆਡਾ ਜਾਨ ਪਹਿਚਾਨ ਦਾ ਨੀ ਹੈਗਾ ਓਦੇ ਥਰੂ ਦੇਖੋ ਕੋਸ਼ਿਸ਼
ਹਾਂ ਜਾਨ ਪਚਾਨ ਦਾ ਈ ਆ।
ਅੱਛਾ ਜਾਨ ਪਚਾਨ ਦਾ ਈ ਐ। ਔਖਾ ਈ ਐ ਗਰੀਬਾ ਓਈ ਤੇ ਕੈ ਰਏ ਆਂ ਮਿਡਲ ਕਲਾਸ ਵਾਸਤੇ ਔਖਾ ਈ ਐ ਬਈ।
ਹਾਂਜੀ, ਔਰ ਮੇਰੀ ਨਾ ਭੈਨ ਦੇ ਮੇਰੇ ਭੈਣ ਦੇ ਨਾ ਲੁਦਿਆਨੇ ਫਾਈਲ ਲਾਈ ਸੀ ਕੁੜੀ ਦੇ ਟੈਮ ਤੇ
ਅੱਛਾ ਜੀ, ਹਾਂ ਐ ਵੀ ਬੜਾ ਪੰਜਾਬ ਸਾਈਡ ਚੋ ਰਿਆ ਫਰੋਡ ਫਰੂਡ ਵੀ ਬੜਾ ਦੱਸੋ-ਦੱਸੋ ਬੰਦਾ ਨਈਂ-ਨਈਂ ਦੇਖ ਸੇ ਸੋਚ ਕੇ ਸਮਝ ਕੇ ਨਈਂ ਕੋਈ ਕੀ ਦੇਏਗਾ ਓ ਲੜ ਤੁਸੀਂ ਲੜ ਵੀ ਨੀ ਪਾਓਗੇ। ਲੜਨ ਥੋੜੀ ਬੈਠੋਗੇ ਦੇਖ ਕੇ ਸੋਚ ਕੇ ਸਮਝ ਕੇ ਆਪਨਾ ਕਰਿਓ। ਤੇ ਐਵੇਂ ਬੱਚੇ ਨੂੰ ਏਦਰ ਉਦਰ ਹੋਰ ਪਤਾ ਲੱਗਨ ਫਸਾ ਦੇਨ ਤੇ ਓ ਵੀ ਐ।
ਓਈ ਨਾ
ਤੇ
ਬੋਤ ਮੁਸ਼ਕਿਲ ਹੁੰਦਾ ਕੇ ਅ ਕਿਦੇ ਉੱਤੇ ਭਰੋਸਾ ਰੱਖੀਏ। ਅੱਜ-ਕੱਲ ਤਾਂ ਰਿਸ਼ਤੇਦਾਰ ਈ ਖਾ-ਖਾ ਕੇ ਜਾਈ ਜਾਂਦੇ। ਏਕ ਰਿਸ਼ਤੇਦਾਰਾਂ ਨੂੰ ਨਾ ਪੈਸੇ ਦਿੱਤੇ ਹੋਏ ਸੀ ਮੈਨੇ ਅਹ ਮ ਦੇਨੇ ਨੂੰ ਆਂਦੇ ਈ ਨੀ ਪਏ ਐ।
ਹ
ਕੈਂਦੇ ਅੱਜ ਦਿੰਦੇ ਕੱਲ ਦਿੰਦੇ ਐਵੇਂ ਬੋਲ-ਬੋਲ ਕੇ ਓ ਕਰੀ ਜਾਂਦੇ ਨੇ।
ਪੈਸਾ ਬੜੀ ਵੱਡੀ ਬੁਰਾਈ ਕਰਾ ਦਿੰਦਾ ਨਈਂ-ਨਈਂ। ਸੋਲਟ ਤੇ ਤੁਸੀਂ ਮ ਬਸ ਪਿੱਛੋ ਈ ਨਾ ਪੁੱਛੋ ਨਾ ਜੇੜਾ ਬੱਚੇਆਂ ਨੂੰ ਬਸ ਓ ਬਚੇਆ ਹੋਏਐ
ਹੂੰ ਨਾ-ਨਾ ਕੋਈ ਪੁਲਿਸ ਵਗ ਵਗੈਰਾ ਵੀ ਨੀ ਕੁਛ ਅ ਕਰ ਸਕਦੇ ਕਰਦੇ ਓਨਾਂ ਦੇ।
ਓ ਕ ਆਪ ਮਿਲੇ ਹੁੰਦੇ ਨੇ ਓਨਾਂ ਨੇ ਕੀ ਕਰਨਾ ਹੈਗਾ।
ਹਾਂ।
ਹਾਂ ਓਈ ਐ ਨਾ ਨਾਲੇ ਫਿਰ ਓ ਜਿਨਾਂ ਨੂੰ ਅੰਦਾਜ਼ਾ ਹੁੰਦਾ ਫਰੋਡ ਓ ਸਾਰਾ ਆਪਨਾ-ਆਪਨਾ ਸੇਫ ਰੱਖ ਕੇ ਆਪਨੇ ਆਪ ਨੂੰ ਕਰਦੇ ਤਾਂ ਕੀ ਕੋਈ ਕੱਲ ਨੂੰ ਕੁਛ ਕਰ ਨਾ ਪਾਵੇ। ਨਾਲੇ ਮੇਡੀ ਕਲਾਸ ਵੈਸੀ ਕੁਛ ਨੀ ਕਰ ਪਾਂਦੀ ਐ ਚਲੋ ਰੱਬ ਬਾਬੇ ਨੇ ਚਾਏਆ ਤੇ ਸਬ ਠੀਕ ਈ ਹੋ ਜੇਗਾ, ਅੱਗੇ ਏਦੀ ਕਿਸਮਤ ਏਈ ਕੈ ਸਕਦੇ ਆਂ। ਚਲੋ ਚੰਗਾ ਈ ਦੀ ਫੇਰ ਕਰਦਿਆਂ ਗੱਲ ਬਾਦ ਚ, ਹੈਨਾ। ਹਾਂਜੀ ਸਸ ਰੀ ਕਾਲ ਓਕੇ ਜੀ।
ਹੈਲੋ